ਹੈਂ, ਹੈਲੋ,
ਹੈਲੋ,
ਅਕਾਲ ਭੈਣਜੀ,
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ?
ਹਾਂਜੀ ਤੁਸੀਂ ਸੁਣਾਓ?
ਹ ਬਸ ਵਧੀਆ, ਹੋਰ ਕੀ ਕਰਦੇ ਪਏ ਹੋ?
ਬਸ ਬੈਠੇ ਆ ਅਸੀਂ।
ਅੱਛਾ, ਰੋਟੀ ਖਾ ਲੀ,
ਹੋਰ ਤੁਸੀਂ ਕੀ ਕਰ ਰਹੇ ਹੋ?
ਆਹੋ ਰੋਟੀ ਖਾ ਲਈ।
ਬਸ ਅਸੀਂ ਵੀ ਹੁਣੇ ਰੋਟੀ ਖਾਧੀ ਹੈ।
ਅ
ਹੂੰ, ਕੀ ਬਣਾਇਆ ਸੀ ਤੁਸੀਂ?
ਬਣਾਇਆ
ਕਿ ਬਣਾਇਆ ਹੈ, ਅੱਛਾ-ਅੱਛਾ।
ਆਲੂ ਮਟਰ ਤੁਸੀਂ ਕੀ ਬਣਾਇਆ?
ਅੱਛਾ-ਅੱਛਾ, ਅਸੀਂ ਰਾਜਮਾਂ ਬਣਾਏ ਸੀ। ਅ ਹਾਂਜੀ। ਹੋਰ ਬਸ ਵਧੀਆ। ਗਏ ਨੀ ਕਿੱਥੇ ਘੁੰਮਣ,
ਹੋਰ ਲਰਾ ਠੀ
ਹਾਂਜੀ, ਗਏ ਸੀ। ਹੋਰ ਘਰ ਸਭ ਠੀਕ ਨੇ? ਹੈਲੋ। ਅਸੀਂ ਰਿਸ਼ੀਕੇਸ਼ ਗਏ ਸੀ ਤੇ ਮਨਸੂਰੀ ਗਏ ਸੀ।